ਹੈਲੋ - ਸਾਸੀ ਕਾਲ ਜੀ ਵਧੀਆ ਤੁਸੀਂ ਸੁਣਾਓ?
ਬਸ ਜੀ ਵਧੀਆ, ਵਧੀਆ।
ਹੋਰ ਕੀ ਕਰਦੇ। ਹੈਲੋ।
ਹੋਰ ਘਰੇ ਵਧੀਆ।
ਠੀਕਾ-ਠੀਕਾ।
ਅਸ ਘਰਦੇ ਵਧੀਆ ਸਭ।
ਹਾਂਜੀ, ਹਾਂਜੀ ਸਭ ਵਧੀਆ ਹੋਰ ਤੁਸੀਂ ਕੀ ਕਰਦੇ ਹੋ।
ਬਸ ਜੀ ਬੈਠੇ ਸੀਗੇ ਵੇਹਲੇ, ਮੂਵੀ ਦੇਖ ਰਹੇ ਸੀਗੇ।
ਅੱਛਾ, ਅੱਛਾ ਮੂਵੀ, ਕਿਹੜੀ ਮੂਵੀ ਵੇਖ ਰਹੇ ਹੋ।
ਮੈਂ ਆਪਣਾ ਇਹ ਹੈਰੀ ਪੋਟਰ। ਹਾਂਜੀ-ਹਾਂਜੀ, ਤੁਸੀਂ ਉਹ ਵੇਖੀਏ ਸਤਲੁਜ ਮੂਵੀ। ਦਿਲਜੀਤ ਦੀ ਜਿਹੜੀ ਨਵੀਂ ਆਈ ਐ, ਕਿਵੇਂ ਲੱਗੀ ਤੁਹਾਨੂੰ, ਮੈਂ ਹਲੇ ਵੇਖ ਵੇਖਣੀ ਏ ਉਹ ਮੈਂ ਹਲੇ ਵੇਖੀ ਨੀ। ਅੱਛਾ ਉਹ ਤੋਂ ਰਿਮੂਵ ਕਰਤੀ ਨਾ ਵੈਸੇ ਮੈਂ ਡਾਊਨਲੋਡ ਕਰ ਲਈ ਸੀ। ਹਾਂਜੀ ਡਾਊਨਲੋਡ ਤਾਂ ਕਰ ਲਈ ਮੂਵੀ ਵੈੇਸੇ ਮੈਂ ਹੁਣ ਵੇਖੂੰਗਾ ਮੈਂ। ਹਾਂਜੀ-ਹਾਂਜੀ, ਤੁਹਾਨੂੰ ਕਿਵੇਂ ਲੱਗੀ ਵੈਸੇ ਮੂਵੀ ਦੱਸੋਗੇ ਥੋੜ੍ਹੀ ਬਹੁਤੀ।
ਹਾਂਜੀ।
ਥੋਨੂੰ ਮੂਵੀ ਕਿਵੇਂ ਲੱਗੀ ਵੈਸੇ ਉਹ।
ਮੈਨੂੰ ਬਹੁਤ ਵਧੀਆ ਲੱਗੀ ਵੀ ਦੇਖੋ ਉਹਦੇ ਵਿੱਚ ਨਾ ਅ ਪੰਜਾਬ ਗੌਰਮੈਂਟ ਦਾ ਸਾਰਾ ਰੋਲ ਦਿਖਾਇਆ ਵਾ।
ਹਾਂਜੀ-ਹਾਂਜੀ-ਹਾਂਜੀ।
ਪ੍ਰਮੋਸ਼ਨਾਂ ਵਧਾਅਨ ਵਾਸਤੇ, ਜਵਾਨ ਮੁੰਡਿਆਂ ਨੂੰ ਟੈਰਰਿਸਟ ਦੱਸ ਕੇ ਮਾਰ ਦਿੰਦੇ ਸੀ ਆਪਣੇ ਟਾਰਗੇਟ
ਕੱਟ ਲੱਗਿਆ ਮੂਵੀ ਚ ਹਨਾ, ਤਾਂ ਹੀ ਬੈਨ ਕਰ ਰਿਹਾ ਮੂਵੀ ਨੂੰ ਬ ਵਾਰ ਕਿਉਂਕਿ ਗੌਰਮੈਂਟ ਦਾ ਚਿਹਰਾ ਸਾਹਮਣੇ ਆ ਰਿਹਾ। ਹਾਂਜੀ-ਹਾਂਜੀ, ਤਾਹੀਓ।
ਸੱਚਾਈ ਜੋ ਸਾਹਮਣੇ ਆਈ ਏ ਉਹਨਾਂ ਦੀ।
ਸੱਚਾਈ ਜੋ ਸਾਹਮਣੇ ਆ ਰਹੀ ਆ, ਹਾਂ ਇਹੋ ਜਿਹੀ ਮੂਵੀ ਆਉਣੀ ਬਹੁਤ ਜ਼ਰੂਰੀ ਆ।
ਜ਼ਰੂਰੀ ਤੇ ਹੈ ਹੁਣ ਇੱਕ ਇਹ ਵੀ ਗੱਲ ਏ ਨਾ, ਉਹ ਤਾਂ ਚਲੋ ਓਦੋਂ ਦਾ ਟਾਈਮ ਸੀ। ਹੁਣ ਇਹ ਟਾਈਮ ਦੇ ਵਿੱਚ ਤੇ ਇਹ ਚੀਜ਼ ਹੋ ਨਹੀ ਨਾ ਰਹੀ, ਪਰ ਚਲੋ ਜਦੋਂ ਵੀ ਹੋਈ ਆ ਹੋਈ ਤਾਂ ਦੇਖੋ ਗਲਤ ਈ ਏ ਨਾ, ਔਰ ਇੱਕ ਬਿਲਕੁਲ ਰੀਅਲ ਸਟੋਰੀ ਦੱਸੀ ਉਹਨਾਂ ਨੇ ਪੂਰੀ ਰੀਅਲ ਦਿਲਜੀਤ ਨੇ ਬੜਾ ਵਧੀਆ ਉਹਦੇ ਚ ਰੋਲ ਕੀਤਾ ਐ, ਬਹੁਤ ਵਧੀਆ।
ਨਾਲੇ ਇੱਕ ਗੱਲ ਦੱਸਾ, ਦਿਲਜੀਤ ਨੇ ਇੱਕ ਰਪੈ ਨੀ ਲਿਆ ਮੂਵੀ ਆਸਤੇ।
ਹਾਂਜੀ?
ਹਾਂਜੀ, ਦਿਲਜੀਤ ਨੇ ਵੈਸੇ ਪੈਸੇ ਵੀ ਨਹੀਂ ਲਏ ਮੂਵੀ ਆਸਤੇ ਬਿਲਕੁਲ ਵੀ।
ਹਾਂ ਦੇਖ ਲਓ ਕਿੰਨੀ ਵਧੀਆ ਗੱਲ ਕਿਉਂਕਿ ਉਹਨੇ ਸੱਚਾਈ ਲਿਆਣੀ ਸੀ ਨਾ ਵੀ ਹਾਂ ਵੀ ਪਹਿਲਾਂ
ਤੇ ਮੂਵੀ ਕਰ ਰਿਹਾ ਮੈਨੂੰ ਲਾਲਚ ਨੀ ਐ ਪੈਸਿਆਂ ਦਾ
ਹਾਂ ਵੀ ਇਹ ਚੀਜ਼ਾਂ ਪਹਿਲੇ ਹੁੰਦੀਆਂ ਸੀ, ਤੇ ਦੇਖ ਲਓ ਵੀ ਕਿੰਨੇ ਈ ਜਵਾਨ ਉਹਦੇ ਚ ਦੱਸੇ ਨੇ ਵੀ ਜਿੰਨਾਂ ਦੇ ਘਰ ਪਰਿਵਾਰ ਹੈ ਨੇ ਮਾਂ ਪਿਓ ਵੀ ਹੈ ਨੇ ਸਭ ਵਧੀਆ ਬੱਚੇ ਵੀ ਨੇ ਪ ਉਹਨਾਂ ਨੂੰ ਵੀ ਲਵਾਰਿਸ ਲਾਸ਼
ਲਵਾਰਿਸ ਹਾਂ।
ਬਾਹਰੋ ਬਾਹਰ ਉਨਾ
ਇੰਨਾ ਗਲਤ ਇੰਨਾ ਗ਼ਲਤ ਕੀਤਾ ਹੈ ਨਾ ਫੈਮਲੀਆਂ ਦਾ ਬੱਚਿਆਂ ਨਾਲ ਦਾ ਵੀ ਹੈ ਨਾ।
ਹੁਣ ਨਾ ਕਹਿੰਦੇ!
ਹੁਣ ਜਸਵੰਤ ਸਿੰਘ ਖਾਲੜਾ ਜੀ ਨੇ ਕਿਹਾ ਸੀ ਵੀ ਮੈਨੂੰ ਦੱਸੋ ਵੀ ਕਿਹੜਾ ਬੱਚਾ ਕੌਣ ਏ ਕੌਣ ਮਰਿਆ ਹੈ ਨਾ ਵੀ ਦੱਸੋ? ਓਥੋਂ ਡੇਟਾ ਦੱਸੋ ਵੀ ਕੌਣ ਕੌਣ ਏ ਡੈਥ ਸਰਟੀਫਿਕੇਟ ਦਉ। ਹਾਂ ਫਿਰ ਉਹਨਾਂ ਨੂੰ ਵੀ ਮਾਰਤਾ ਖਾਲੜਾ ਜੀ ਨੂੰ ਵੀ ਬਾਅਦ ਚੋਂ
ਹਾਂ ਕਾਲਰਾਂ ਜੀ ਨੂੰ ਵੀ ਮਾਰਤਾ ਨਾਲੇ ਕਾਲਰਾ ਜੀ ਨੇ ਫਿਰ ਪਟੀਸ਼ਨਾਂ ਇਹਨਾਂ ਨੇ ਤਿਆਰ ਕੀਤੀਆਂ। ਕੈਨੇਡਾ ਤੱਕ ਮਤਲਬ ਕਿ ਪੈਟੀਸ਼ਨਾਂ ਗਈਆਂ ਕੈਨੇਡਾ ਵਾਲੇ ਨੇ ਫਿਰ ਕੈਨੇਡਾ ਸਰਕਾਰ ਨੇ ਇਹਨਾਂ ਨੂੰ ਕਿਹਾ। ਬੀ ਤੁਸੀਂ ਇੱਥੇ ਆ ਜਾਓ।
ਹਾਂਜੀ, ਹਾਂਜੀ, ਹਾਂਜੀ ਮੈਂ ਰੀਲ 'ਚ ਵੇਖਿਆ ਸੀਗਾ ਸੀਨ ਉਹ ਵਾਲਾ।
ਵੀ ਤੁਸੀਂ ਵੀ ਉਹ ਤੇ ਉਹ ਕੀ ਕਹਿੰਦੇ ਨੇ ਵੀ ਉੱਥੇ ਕਹਿ। ਵੀ ਸਾਨੂੰ ਇੰਡੀਆ ਦਾ ਉਹ ਹੈਗਾ ਖ਼ਤਰਾ ਹੈਗਾ ਜੇ ਹੁਣ ਅਸੀਂ ਇੱਥੇ ਅਸਾਇਲਮ ਡਾਲ ਦੇਣਾ। ਪਰ ਕਹਿੰਦਾ ਨਹੀਂ ਮੇਰੇ ਪਰਿਵਾਰ ਨੂੰ ਖ਼ਤਰਾ ਨਹੀਂ ਹੈਗਾ ਹੋਰ ਵੀ ਬੜੇ ਪਰਿਵਾਰ ਹੈਗੇ ਨੇ। ਮੈਂ ਸਿਰਫ ਕੱਲਾ ਨਹੀਂ ਹੈਗਾ।
ਆਪਣੇ ਪੰਜਾਬ ਵਾਸਤੇ ਕਿੰਨਾ ਲੜੇ ਆ ਉਹ।
ਹਾਂ ਉਹ ਦੇਖ ਲੋ ਉਹ ਸਾਰਿਆ ਦੇ ਖੜੇ ਉਹਨਾਂ ਨੂੰ ਜਰਾ ਵੀ ਉਹ ਨੀ ਰਿਹਾ। ਵੀ ਹਾ ਮੈਂ ਪਿੱਛੇ ਹਟਾਂ।
ਹਮ ਡਰੇ ਨਹੀਂ ਬਿਲਕੁਲ ਵੀ ਉਹ ਉਹਨਾਂ ਨੇ ਕਿਹਾ ਵੀ ਜਾਣ ਜਾਏਗੀ ਜਾਏਗੀ ਬਟ ਮੈਂ ਆਪਣੇ ਪੰਜਾਬ ਲਈ। ਤੇ ਜੋ ਜੁਰਮ ਹੋਇਆ ਉਹਨਾਂ ਲਈ ਮੈਂ ਲੜਕੇ ਜਾਊਂਗਾ।
ਨਹੀਂ ਮੈਂ ਲੜ ਕੇ ਜਾਵਾਂਗਾ।
ਫਿਲਮ ਦੇਖਣ ਲਈ ਮਤਲਬ ਵਧੀਆ ਲੱਗਦਾ ਹੈ ਨਾ ਸਿੱਖਣ ਨੂੰ ਮਿਲਦਾ ਪਤਾ ਲੱਗਦਾ ਲੋਕ ਅਵੇਅਰ ਹੁੰਦੇ ਆ ਵੀ ਕੀ ਕੀ ਗਲਤ ਤੇ ਹੋਏਆ ਸਾਡੇ ਨਾਲ
ਹਾਂ ਹੁਣ ਜਿਨਾਂ ਨੇ ਬੱਚਿਆਂ ਨੇ ਵੇਖੀਏ ਦੇਖੋ ਅੱਛੀ ਗੱਲ ਹੈ ਉਹਨਾਂ ਨੂੰ ਵੀ ਪਤਾ ਲੱਗਿਆ। ਹਾਂ ਵੀ ਅਸੀਂ ਗ਼ਲਤ ਦੇਖੋ ਸ਼ਿਕਸ਼ਾ ਨਹੀਂ ਲੈਣੀ। ਵੀ ਆਪਣੇ ਲਈ ਆਪਣੇ ਦੂਜੇ ਆਪਣੇ ਪਰਿਵਾਰ ਲਈ ਆਪਣੀ ਕੌਮ ਲਈ। ਅਸੀਂ ਖੜੇ ਰ
ਹਾਂਜੀ, ਹਾਂਜੀ।
ਹੈ ਨਾ ਵੀ, ਉਹਨਾਂ ਨੇ ਬੇਕਸੂਰ ਯਾ, ਤੇ ਹੁਣ ਨਾ ਉਹਨਾਂ ਦਾ ਕੋਈ ਕਸੂਰ ਹੋਵੇ, ਯਾ ਕੁਛ ਵੀ। ਚਲੋ ਜੀ, ਉਹਨਾਂ ਨੂੰ ਐਂ ਕਰਦੋ, ਓ ਕਰਦੋ ਫਲਾਣਾ ਢੀਮਕਾਣਾ, ਬੱਸ ਐਈਓ ਚੀਜ਼ ਚੱਲਦੀ ਪਈ ਸੀ।
ਹਾਂਜੀ-ਹਾਂਜੀ-ਹਾਂਜੀ।
ਹਾਂ, ਗ਼ਲਤ ਗੱਲ ਹੈਗੀ ਏ, ਦੇਖੋ ਐਨਾ ਮਤਲਬ ਹੋਣੀ ਨੀ ਚਾਹੀਦੀ ਸੀ।
ਬੜਾ ਗ਼ਲਤ ਹੋਇਆ, ਉਸ ਟਾਇਮ ਤਾਂ ਨਾਇੰਨਟੀ-ਨਾਈਂਟੀ ਫਾਇਵ 'ਚ ਹੈ ਨਾ। ਬੱਚਿਆਂ ਨੂੰ ਮਾਰਦੇ ਸੀ, ਨਾਲੇ ਪੰਜਾਬ ਪੁਲੀਸ ਵੀ ਬੜੀ ਗਲਤ ਹੈਗੀ ਸੀ ਉਸ ਟਾਈਮ। ਹਣਾ, ਪੰਜਾਬ ਪੁਲਿਸ ਗੌਰਮੈਂਟ ਦੋਨਾਂ ਨੇ ਮਿਲ ਕੇ ਤੰਗ ਕੀਤਾ, ਪੂਰਾ ਪਬਲਿਕ ਨੂੰ।
ਗਲਤੀ ਐ ਨਾ ਵੀ ਹੋ ਗਈ ਵੀ ਪੰਜਾਬ ਪੁਲਿਸ ਦੀ ਕਰਤੂਤਾਂ ਨਾ ਅੱਗੇ ਆ ਜਾਣ।
ਹਾਂ ਉਹੀ ਹੈ, ਉਹੀ ਤਾਂ ਹੀ ਕਰਦੇ ਕਿ ਕਿੰਨੇ ਕੱਟ ਲੱਗੇ ਹਣਾ। ਬੈਨ ਕਰ ਰਹੇ ਸੀ, ਮੂਵੀ ਬਾਰ-ਬਾਰ।
ਹੂੰ, ਹੂੰ।
ਤੇ ਤੁਸੀਂ ਵੈਸੇ ਕਿੰਨੀ ਰੇਟਿੰਗ ਦੋਗੇ, ਪੂਰੀ ਮੂਵੀ ਨੂੰ?
ਮੈਂ ਤੇ ਦੇਖੋ, ਉਦੇ ਨਫਾ ਔਫ ਦੱਸ ਦਵਾਂਗੀ, ਦਸ ਵਿਚੋ ਦੱਸ ਦਵਾਂਗੀ।
ਮੈਂ, ਵੀ ਦੱਸ ਚੋ ਦੱਸ ਦਵਾਂਗਾ ਲੇਕਿਨ ਮੈਂ ਵੇਖਿਆ ਨੀ, ਬਟ ਜਿੰਨਾਂ ਮੈਂ
ਵੀ ਅੱਛੀ ਹੈਗੀ ਏ, ਵੀ ਦੇਖੋ ਸ਼ਿਕਸ਼ਾ-ਪ੍ਰਦਾਨ ਕਰਨ ਵਾਲੀ
ਲੱਗ ਰਿਹਾ ਮੈਂ ਹੁਨ, ਟੈਨ ਆਊਟ ਔਫ ਟੈਨ ਮੈਂ ਦੇਣਾ ਚਾਹੁੰਨਾਂ ਵਾਂ, ਬਸ ਮੈਂ ਵੀ ਦੇਖਾਂਗਾ ਮੂਵੀ, ਹਾਂਜੀ-ਹਾਂਜੀ ਤੇ, ਇੱਕ ਹੋਰ, ਵੈਸੇ ਪੋਲੀਵੁੱਡ ਦੀ ਮੂਵੀਜ਼ ਬਹੁਤ ਵਧੀਆ ਆਂ, ਵੈਸੇ, ਸਿੱਖਣ ਨੂੰ ਬਹੁਤ ਕੁਝ ਮਿਲਦਾ ਹਣਾ, ਫੈਮਲੀ ਵਾਲੀ ਮੂਵੀਜ਼ ਆ, ਸਾਰੀ ਕੀ ਸਾਰੀ।
ਹਾਂ, ਬੜੀ ਵਧੀਆ ਮੂਵੀਜ਼ ਨੇ, ਮੈਂ, ਕਹਿ ਤੇ ਰਹੀਂ ਆ, ਤੇ, ਅਗਰ ਮੂਵੀਜ਼ ਓਰ, ਬੰਨਨੀਆਂ ਵੀ ਐਦਾਂ ਦੀਆਂ ਹੀ ਚਾਹੀਦੀਆਂ ਨੇ, ਮੂਵੀਜ।
ਹਾਂ ਐਦਾਂ ਹੀ ਮੂਵੀਜ਼ ਬਣਨੀ ਚਾਹੀਦੀਆਂ, ਜੋ ਬੰਦਾ ਫੈਮਿਲੀ'ਚ ਬਹਿਕੇ ਵੇਖ ਸਕੇ, ਹਣਾ, ਤੇ ਇੱਕ ਹੋਰ ਮੂਵੀ ਐ 'ਅਰਦਾਸ' ਤੁਸੀਂ ਵੇਖੀਏ 'ਅਰਦਾਸ'?
ਹਾਂ, ਵੇਖੀਦੀਆਂ ਹੁਣ ਇੱਕ ਅਗਲੇ ਮਹੀਨੇ ਆ ਰਹੀ, ਜੁਲਾਈ ਦੇ ਮਹੀਨੇ ਐਸ। ਸਾਰਾ ਜਲਾਨ ਉਹ ਵੀ ਵਧੀਆ।
ਥਰਡ ਵਾਲੇ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਮਤਲਬ ਸਿੱਖਣ ਨੂੰ ਬੜਾ ਕੁੱਝ ਮਿਲਦਾ, ਕਿਵੇਂ ਉਹ ਹਜ਼ੂਰ ਸਭ ਯਾਤਰਾ ਲੈਕੇ ਜਾਂਦੇਨ, ਸਭ ਦੀ ਅਲਗ-ਅਲਗ, ਸਟੋਰੀ ਹੁੰਦੀ ਹੈ ਹਾ।
ਹਾਂ-ਹਾਂ-ਹਾਂ-ਹਾ, ਵੀ ਦੇਖਲੋ ਇਹ ਤੁਹਾਨੂੰ ਐ, ਅਸੀਂ ਇਸ ਚੀਜ਼ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਤੋਂ ਮਿਲਦਾ ਹੈ, ਹਨਾ ਸਾਡੇ ਬੱਚੇ
ਹਾਂਜੀ-ਹਾਂਜੀ, ਸਿੱਖਣ ਨੂੰ ਮਿਲਦਾ ਬੱਚਿਆਂ ਨੂੰ ਵੀ, ਸਾਨੂੰ ਵੀ, ਤੇ ਤੁਹਾਡੀ ਹੋਰ ਕਿਹੜੀ ਹੈਗੀ, ਫੇਵਰੇਟ ਮੂਵੀ ਕੀ ਵਧੀਆ ਜੀ, ਦੱਸੋ?
ਮੈਂ ਤੇ ਦੇਖੋ, ਪਹਿਲੇ ਤੇ ਦੇਖੋ, ਮੈਂ ਵਿਆਹ ਤੋਂ ਪਹਿਲੇ ਤਾਂ ਹੋਲੀਵੁੱਡ ਮੂਵੀਆਂ ਵੇਖਦੀ। ਜੀ ਬੜੀਆਂ, ਹੋਰਰ ਹੋਲੀਵੁੱਡ ਮੂਵੀ, ਤੇ ਵੈਸੇ ਵੀ,
ਕੀ, ਵੈਸੇ ਹੋਲੀਵੁੱਡ ਦੀ?
ਮੈਂ, ਤਾਂ ਇਹਨਾਂ ਬਲੇ ਤਾਂ ਸਾਰੇ ਦੇਖ ਲਿੱਤੇ ਨੇ, ਠੀਕ ਏ। ਬਾਬਾ ਸਾਰੇ ਦੇਖੇਦੇ ਨੇ ਠੀਕ ਏ, ਉਹ ਦੇਖੇਦੇ ਨੇ, ਮਤਲਬ ਕੀ ਬੜੇ ਹੀ, ਹੁਣ, ਸ਼ਾਦੀ ਤੋਂ ਬਾਅਦ ਮੇਰੇ ਹਸਬੈਂਡ ਥੋੜੀ ਥਲੇਲੜ ਟਾਈਪ ਈ ਆ, ਜਿਹੜੀ ਐਵੇਂ, ਜਿਵੇਂ ਕੱਲ ਆਈਏ ਨਾ, ਸਤਲੁਜ ਮੂਵੀ।
ਹਾਂਜੀ-ਹਾਂਜੀ-ਹਾਂਜੀ।
ਕੰਧ ਹੈਗੀਆਂ ਨੇ।
ਹੂੰ, ਹੋਲੀਵੁੱਡ ਦੀ ਵੀ ਸਹੀ ਹੈ, ਫਿਲਮਾਂ ਵੈਸੇ, ਬਟ ਇਹ ਹੈ ਕਿ, ਐਜੂਕੇਸ਼ਨ ਪਰਪਜ਼ ਲਈ ਤਾਂ ਬੋਲੀਵੁੱਡ ਦੀ ਠੀਕ ਐ।
ਹਾਂ, ਉਹ ਤੁਸੀਂ ਐ ਵੇਖੋ, ਐ ਮੂਵੀਆਂ, ਔਰ ਐਵੇਂ ਦੀ ਮੂਵੀਆਂ, ਅਸੀਂ ਆ, ਅਪਣੀ ਫੈਮਲੀ ਦੇ ਨਾਲ ਵੀ, ਬੱਚਿਆਂ ਦੇ ਨਾਲ ਬੈਠਕੇ ਵੀ ਦੇਖ ਸਕਨੇ ਹਾਂ। ਹਨਾ, ਔਰ ਕਈ ਮੂਵੀਆਂ ਹੁੰਦੀਆਂ ਨੇ, ਜਿਹੜੀ ਅਸੀਂ ਫੈਮਿਲੀ ਦੇ ਸਾਹਮਣੇ ਨਹੀਂ ਦੇਖ ਸਕਦੇ ਬੱਚੇ, ਬੱਚਿਆਂ ਦੇ ਨਾਲ ਹਣਾ, ਹੁਣ ਤੁਸੀਂ ਧੁਰੰਦਰ ਟੂ ਦੇ ਵਿੱਚ ਦੇਖਲੋ ਕਿੰਨੀਆ ਅਬਯੁਜੀਵ ਨੇ।
ਕਿੰਨੀ ਵਲਗਰ ਲੈਗਵੇਜ ਯੂਜ ਕੀਤੀ ਹਨਾ, ਅਬਿਊਜਿੰਗ ਕਿੰਨੀ ਯੂਜ ਕੀਤੀ ਆ।
ਤੇ ਏਸ ਕਰਕੇ ਔ ਗ਼ਲਤ ਹੈਗੀ, ਕਿੰਨੀ ਗਾਲੀ ਗਲੋਚ, ਅਸੀਂ ਓਹ ਦੇਖ ਹੀ ਨੀ ਸਕਦੇ, ਉਦੇ ਨਾਲ ਬੈਠ ਕੇ।
ਕੋਈ ਵੇਖ ਹੀ ਨੀ ਸਕਦੇ, ਅਪਾਂ ਬਿਲਕੁਲ ਵੀ ਹਾਂਜੀ ਔ।
ਨਾਲ ਤੇ ਬਿਲਕੁਲ ਵੀ ਨੀ ਦੇਖ ਸਕਦੇ। ਕਰਨਾ, ਧਰਨਾ ਬਸ ਲੋਕੀ ਮੂਵੀਆਂ ਬਣਵਾ ਲੈਣ, ਅੱਛਾ ਅਪਣੇ ਪ੍ਰਮੋਸ਼ਨਾਂ ਲਈ ਯਾ ਅਪਣੇ ਪ੍ਰੋਫਿਟ ਲਈ ਪਰ ਦੇਖਦੇ ਨੀ ਨਾ ਹੈ, ਬੀ ਥੀਏਟਰ ਚ ਸਿਰਫ ਮਾ, ਔਦਾ ਤਾ ਜਾਣਗੇ ਛੋਟੇ-ਛੋਟੇ ਬੱਚੇ ਜਿੰਨ੍ਹਾਂ ਦੇ ਨ, ਓਹ ਵੀ ਤੇ ਜਾਣ,
ਧਨੀਆ ਸੀਗਾ ਥੀਏਟਰ 'ਚ ਤੇ ਉੱਥੇ ਕੁੱਝ ਬੱਚੇ ਆਏ ਸੀਗੇ ਅਪਣੀ ਫੈਮਿਲੀ ਨੂੰ ਲੈ ਕੇ।
ਹੂੰ
ਮੈਂ ਵੇਖ ਰਿਆ ਮੈਂ ਕਿਹਾ ਫੈਮਲੀ ਨੂੰ ਨਾਲ ਲੈ ਕੇ ਆਏ ਨੇ ਮੂਵੀ ਦਿਖਾਣ ਅਸਤੇ ਧੂਰੰਦਰ ਟੂ
ਹੂੰ ਬਸ ਗਲਤ ਹੈਗਾ ਏ ਬੀ ਐ। ਹਾਂ ਗਲਤ ਨੀ ਬੌਤ ਹੀ ਗਲਤ ਹੈ ਹੋਣਾ ਨੀ ਚਾਹੀਦਾ ਵੇਖੋ ਜੀ। ਹੋਰ ਸੁਣਾਓ।
ਤੇ ਬਸ ਜੀ ਵਧੀਆ ਚੜ੍ਹਦੀ ਕਲਾ। ਹੋਰ ਕੇੜੀ-ਕੇੜੀ ਮੂਵੀਜ਼ ਦੇਖੀਐ ਤੁਸੀਂ ਵਧੀਆ ਜੀ।
ਕਦ ਮੂਵੀ ਵੇਖੋਗੇ ਐ ਸਤਲੁਸ਼ ਤੁਸੀਂ
ਆਪਾਂ ਸਾਰੇ ਕੱਠੇ ਵੇਖਾਂਗੇ ਸਾਰੀ ਫੈਮਲੀ ਐਲ ਸੀ ਡੀ 'ਚ ਈ ਹੈਨਾ ਕਿਉਂਕਿ ਹਾਂ ਡਾਊਨਲੋਡ ਤਾਂ ਹੋਈ ਦੀ ਏ ਵੈਸੇ ਮੇਰੇ ਕੋਲ ਮੈਂ ਲਾ ਦੂਗਾ ਐਸ ਸੀ ਡੀ 'ਚ
ਹ ਤੇ ਦੇਖੋ ਅੱਛੀ ਗੱਲ ਤੁਸੀਂ ਡਾਊਨਲੋਡ ਕਰ ਲਿੱਤੀ ਨੀ ਤੇ ਕੱਲ ਦੇਖੋ ਰਾਤੀ ਉਹਨਾਂ ਨੇ ਓ ਹਟਾ ਦਿੱਤੀ ਸੀ।
ਹਟਾ ਤੀ ਓਨਾਂ ਨੇ ਓ ਟੀ-ਟੀ ਤੋਂ ਹਾਂਜੀ -ਹਾਂਜੀ।
ਟਾ ਵੀ ਲੱਗੀ ਦੀ ਐ ਹੋਰ ਪਰ ਹਜੇ ਮੌਕਾ ਨੀ ਮਿਲਿਆ।। ਇੱਕ ਤੁਸੀਂ ਓ ਮੂਵੀ ਵੇਖੀ ਦੀ ਏ ਕੀ ਕੈਂਣ
ਕੇੜੀ ਦੱਸੋ।
ਓ ਕੇੜੀ ਸੀ ਯਾਰ ਮੈਨੂੰ ਨਾਮ ਨੀ ਯਾਦ ਆ ਰਿਆ। ਏਕ ਤੇ ਕੀ ਹੈਂ ਹਾਂ ਪੰਜਾਬੀ ਇੱਕ ਐ ਜੇੜੀ ਆਈ ਏ ਇਸ਼ਕਾਂ ਤੇ ਲੇ
ਇਸ਼ਕਾਂ ਦੇ ਲੇਖੇ ਹਾਂਜੀ ਓਹ ਵੀ ਬੋ ਬੋਤ ਪਿਆਰੀ ਮੂਵੀ ਆ ਓ ਵੀ ਹਾਂਜੀ।
ਮੂਵੀ ਹੈਗੀ ਏ ਓਹ ਹੈਨਾ ਏਕ ਓ ਕਿਸਮਤ ਆਈ।
ਪਿਆਰੀ ਮੂਵੀ ਆ ਜੀ ਆ ਕਿਸਮਤ ਮੂਵੀ ਆਈ ਸੀ ਇਸ਼ਕਾਂ ਦੇ ਲਿਖੇ ਮੈਂ ਥੀਏਟਰ 'ਚ ਵੇਖਣ ਗਿਆ ਸੀ।
ਹੀ ਅਪਣੀ ਮਤਲਬ ਕਿ ਪਿਆਰ ਲਈ ਬੀ ਕਿੱਦਾਂ ਓ ਹੋ ਜਾਂਦੇ ਨੇ ਹਨਾ ਹਾਂ। ਐ ਤੇ ਗੱਲ ਹੈਗੀ ਆ ਅੱਜ ਦੇ ਟੈਮ 'ਚ ਕੋਈ
ਪਾਗਲ ਹੋ ਜਾਂਦਾ ਮੁੰਡਾ ਹੈਨਾ ਜਿਵੇਂ ਹੂੰ ਹਤ ਐਹੋ ਜੀ ਸਟੋਰੀਆਂ ਵਧੀਆ ਲੱਗਦੀ ਬੌਤ ਹਨਾ ਵੇ
ਹਾਂ ਹਾਂਜੀ-ਹਾਂਜੀ ਅੱਛੀ ਲੱਗਦੀ ਐ ਵੇਖਣੀਆਂ ਵੀ ਚਾਈਦੀਆਂ ਨੇ। ਪਤਾ ਲੱਗਦੈ ਨਾਲੇ ਨਾ ਹੁਣ ਬੀ ਓਦੇ 'ਚ ਤੁਸੀਂ ਜੇੜਾ ਮੈਂ ਕੈ ਰੇ ਓ। ਅਰਦਾਸ ਮੂਵੀ ਦੇ ਵਿੱਚ ਉਨੇ ਅਪਣੇ ਪਿਓ ਨੂੰ ਪੈਲੇ ਪੁੱਛਦਾ ਨੀ ਸੀ।
ਹਾਂ ਪੈਲੇ ਪੁੱਛਦਾ ਨੀ ਸੀ ਉਨੂੰ
ਹਾਂ ਅਰਦਾਸ ਟੂ ਜੇੜੀ ਆਈ।
ਤੋ ਸਮਝਾਂਦੈ ਹੈਨਾ ਓ ਘੁੱਗੀ ਫੇਰ ਸਮਝ ਆਂਦ ਦੀ ਓਨੂੰ ਫਿਰ ਗੱਲਬਾਤ ਕਰਦੇ ਨੇ ਬਾਦ 'ਚ ਫਿਰ ਉਤੋ ਸਿੱਖਣ ਨੂੰ ਬੌਤ ਕੁੱਝ ਮਿਲਦੈ ਰੱਬ ਨਾਲ ਵੀ ਜੋੜ ਗੇ ਨੇ ਇਹੋ ਜਿ ਫਿਲਮਾਂ ਲੋਕਾਂ ਨਾਲ ਕਿਵੇਂ ਪਿਆਰ ਕਰੀ ਦਾ ਬੀ ਹੈਨਾ।
ਅ ਹਾਂ ਵਧੀਆ ਨੂੰ ਜੋੜਨ ਵਾਲੀਆਂ ਮੂਵੀਆਂ ਹੈਗੀਆਂ ਨੇ। ਤੇ ਅੱਛੀਆਂ ਲੱਗ
ਵਧੀਆ ਲੱਗਦੀਆ ਮੂਵੀ ਸਾਨੂੰ ਉਹਦੀ
ਕੀ ਹਾਂ ਇਹ ਤੇ ਗੱਲ ਹੈਗੀ ਨਾਲੇ ਕੁਮੇਡੀ ਤੁਸੀਂ ਦੇਖ ਲੋ ਜਿਹੜੀ ਸ ਤੋਂ, ਪੈਲੇ ਆਈ ਸੀ ਓ ਕਿੰਨੀ ਵਧੀਆ ਮੂਵੀ ਸੀ।
ਕੈਰੀ ਓਨ ਚਿਟਾ ਵੀ ਹੈ, ਨਾਲੇ ਚੱਲ ਮੇਰਾ ਪੁੱਤ ਵੀ ਕਿੰਨੀ ਵਧੀਆ ਮੂਵੀ ਹੈ ਹੈਨਾ ਸਾਰੀ, ਟੂ ਵੀ ਵਧੀਆ ਹਾਂ, ਥ੍ਰਰੀ ਆ ਗਈ ਫੋਰ ਵੀ ਆ ਗਈ ਸ਼ਾਇਦ ਹਨਾ।
ਹਾਂ, ਬਸ।
ਕੈਰੀਓਨ ਜੱਟਾ ਦਾ ਵੀ ਫੋਰਥ ਪਾਰਟ ਆ ਗਿਆ।
ਹਾਂ ਮੈ ਕਹਿ ਰਹੀ ਹਾਂ ਕੈਰੀ ਓਣ ਜੱਟਾ ਫਾਰ ਲੱਗੀ ਹੋਈ ਕੇ ਨਹੀਂ? ਹਾਂ ਨੀ ਮਿਲਿਆ, ਵੇਖਣ ਜਾਣ ਤਾਂ ਜਾਵਾਂਗੇ।
ਹਾਂਜੀ- ਹਾਂਜੀ, ਕੋਈ ਨਾ ਜਾਇਓ ਵਧੀਆ ਮੂਵੀ ਆ ਬਹੁਤ ਉਹ ਵੀ
ਹਾਂ, ਤੁਸੀਂ ਵੇਖ ਆਇਉ।
ਨਹੀਂ ਮੈਂ ਹਲੇ ਵੇਖਣੀ ਏ ਮੈਂ ਵੇਖੀ ਨੀ ਉਹ, ਤੇ ਇੱਕ ਨਵੀਂ ਆਈ ਹੈ ਬੋਲੀਵੁੱਡ ਦੀ, ਉਹ ਵੀ ਦਿਲਜੀਤ ਦੀ ਏ। ਹਾਂ, ਮੈਂ ਵਾਪਸ ਆਊਂਗਾ। ਉਹ ਵੀ ਸਾਡੇ ਉੱਤੇ ਈ ਬਣੀ ਆ ਸਟੋਰੀ ਉਹ ਵੀ, ਕਿਵੇਂ ਪਾਟੀਸ਼ਨ ਹੋਇਆ ਸੀ ਹਨਾ। ਕਿਵੇਂ ਅਲੱਗ ਹੋ ਗਏ ਸੀ।
ਹਾਂਜੀ, ਮੈਂ ਵੇਖੀ ਨੀ, ਦੇਖਾਂਗੇ ਤੁਸੀਂ ਕੋਂਜਰਿਗ ਸਾਰੀ ਏ।
ਕੋਜਰਿੰਗ ਮੈਂ ਵੀ ਵੇਖੀ ਹੈ, ਬਟ। ਸਾਰੀ ਨੀ ਵੇਖੀ, ਮੈਂ ਥੋੜ੍ਹੀ -ਥੋੜ੍ਹੀ ਵੇਖੀ ਏ, ਹਾਂ। ਤੁਸੀਂ ਉਹ ਵੇਖੀਏ, ਕੋਂਜਰਿੰਗ ਐਨਾ ਵੈਰਾ ਤੇ ਨਨ ਤਿੰਨਾ ਵੈ। ਸੀ ਏ ਕੰਬਾਈਨ ਹੈ, ਇਹਨਾਂ ਦਾ ਯੂਨੀਵਰਸ ਹੈ ਪੂਰਾ।
ਹਾਂ -ਹਾਂ -ਹਾਂ, ਵਧੀਆ ਹੈਗੀਆਂ ਨੇ ਹਾਂਜੀ, ਪੇ ਕੇ ਮ। ਅਵੀ ਤੱਕ ਤੁਸੀਂ ਕਿੱਦਾਂ ਤੁਹਾਨੂੰ ਮੂਵੀ ਲੱਗੀ।
ਉਕੇ, ਹਾਂਜੀ ਹਾਂਜੀ ਹਾਂਜੀ, ਓਕੇ ਜੀ, ਸਤਿ ਸ੍ਰੀ ਅਕਾਲ ਜੀ।